ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਏ ਜੀ ਠੀਕ ਐ ਜੀ ਠੀਕ ਐ ਹੋਰ ਅੱਜ ਤੁਸੀਂ ਕਿਵੇਂ ਯਾਦ ਕੀਤਾ ਸਾਨੂੰ ਮੈਂ ਤੇ ਨੰਬਰ ਵੇਖ ਹੈਰਾਨ ਹੋ ਗਈ ਆ ਮੈਂ ਕਿਹਾ ਅੱਜ ਕਿਵੇਂ ਯਾਦ ਕਰ ਲਿਆ ਮੈਂ ਤਾਂ ਨੰਬਰ ਵੀ ਇੱਕ ਹੈਰਾਨ ਹੋ ਗਈ ਕਿ ਅੱਜ ਇਹਨਾਂ ਨੇ ਕਿਵੇਂ ਸਾਨੂੰ ਯਾਦ ਕੀ
ਉਹ ਬੱਸ ਆ ਗਈ ਯਾਦ ਹੁਣ ਵੇ ਲੇ ਹੋਏ ਹਾਂ ਪੇਪਰ ਦੇ ਕੇ ਤੇ
ਅੱਛਾ ਅੱਛਾ ਚਲੋ ਵਧੀਆ ਜੀ ਵਧੀਆ ਹੋਰ ਹੋ ਗਏ ਵਿਹਲੇ ਅੱਜ ਕੱਲ੍ਹ ਛੁੱ ਟੀਆਂ ਚੱਲ ਰਹੀਆਂ ਫੇਰ
ਹਾਂਜੀ-ਹਾਂਜੀ
ਅੱਛਾ ਫਿਰ ਏ ਸੀ ਦਾ ਖੂਬ ਇੰਜੋਏਮੈਂਟ ਹੋ ਰਿਹਾ ਹਾਂ ਏਸੀ ਥੱਲੇ ਮੌਸਮ ਕੈਸਾ ਤੁਹਾਡੇ ਉੱਧਰ
ਮੌਸਮ ਪੂਰੀ ਗਰਮੀ ਪੈਂਦੀ ਪਈ ਏ ਸਵੇਰੇ ਮੀਂਹ ਆ ਜਾਂਦਾ ਤੇ- ਸਵੇਰੇ-ਸਵੇਰੇ ਤੜਕੇ ਤੇ ਦ ਪੈਰੇ ਧੁੱਪ ਚੜ੍ਹ ਜਾਂਦੀ ਏ ਪੂਰੀ
ਅੱਛਾ ਠੀਕ ਐ
ਏਸੀ ਫਿਰ ਚਲਾਣਾ ਈ ਪੈਂਦਾ
ਆਹੋ ਓ ਤੇ ਫੇਰ ਹੈ ਏੇ ਸੀ ਬਿਨਾਂ ਤੇ ਗਰਮੀਆਂ ਦਾ ਕੋਈ ਅੱਜ ਕੱਲ੍ਹ ਹੱਲ ਹੀ ਨਈ ਐ ਹਾਂ ਤੇ ਫੇਰ ਕੀ ਕਰਦੇ ਹੋ ਤੁਸੀਂ ਛੁੱ ਟੀਆਂ ਹੋਈਆਂ ਤੇ ਸਾਰੇ ਦਿਨ ਦੀ ਰੂਟੀਨ ਕਿਸ ਤਰ੍ਹਾਂ ਦੀ ਏ ਤੁਹਾਡੀ
ਰੋਟੀਨ ਤਾਂ ਅਜੇ ਸੈੱਟ ਹੋਈ ਨੀ ਸਵੇਰੇ ਲੇਟ ਉੱਠਦੇ ਆ
ਛਾ
ਉਸ ਤੋਂ ਬਾਅਦ ਨਾਈਦਾ
ਅੱਛਾ
ਫਿਰ ਰੋਟੀ ਖਾਈ ਦੀ ਏ ਫੇਰ ਵਿਹਲੇ ਰੇਹੀਦਾ ਫਿਰ ਗੇਮਾਂ ਖੇਡੀ ਦੀਆਂ ਨੇ
ਗੇਮਾਂ ਨੀ ਨਾ ਤੇ ਕੋਈ ਕੰਮ ਵੀ ਕਰਿਆ ਕਰੋ ਨਾ ਕੋਈ ਸਕੂਲ ਦਾ ਕੰਮ ਵੀ ਮਿਲੇ ਦੇ ਹੋਣੇ ਆ ਕੋਈ ਹੋ ਘਰ ਦੇ ਕੰਮ ਕਰਦੇ ਆ ਮਾਂ ਪਿਓ ਨਾਲ ਹੈਲਪ ਕਰਦੇ ਦੀ ਆ ਅੱਜ ਕੱਲ੍ਹ ਦੇ ਬੱਚੇ ਸਭ ਕਰਦੇ ਆ ਕਰਨੀ ਚਾਹੀਦੀ ਹੈ ਮੰਮੀ ਦਾ ਕੰਮ ਵੀ ਕਰਨਾ ਚਾਹੀਦਾ ਜੇ ਤੁਸੀਂ ਪਾਪਾ ਦਾ ਕੰਮ ਕੋਈ ਕਰ ਸਕਦੇ ਹੋ ਉਹ ਵੀ ਕਰੋ ਕੋਈ ਵੀ ਕੰਮ ਹਾਂਜੀ ਜੇ ਪਾਪਾ ਦੇ ਬਿਜਨਸ ਚ ਤੁਸੀਂ ਮਦਦ ਕਰ ਸਕਦੇ ਹੋ ਤੇ ਉਹ ਵੀ ਕਰਨੀ ਚਾਹੀਦੀ ਹੈ ਮੰਮੀ ਦੇ ਕਿਚਨ ਚ ਕਰੋ ਘਰ ਦੇ ਕਈ ਕੰਮਾਂ ਚ ਹੁੰਦੀ ਹੈ ਹਮ ਹਰ ਕੰਮ ਅੱਜ ਕੱਲ੍ਹ ਹਰ ਕੰਮ ਸਭ ਬੱਚਿਆਂ ਨੂੰ ਆਉਣਾ ਚਾਹੀਦਾ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਕੰਮ ਹਰੇਕ ਆਣਾ ਚਾਹੀਦਾ ਕਿਉਂਕਿ ਅੱਗੋਂ ਤੁਸੀਂ ਜ ਹਾਇਰ ਸਟੱਡੀ ਲਈ ਬਾਹਰ ਜਾਂਦੇ ਹੋ ਕਿਤੇ ਤੇ ਉੱਥੇ ਵੀ ਤੇ ਆਪਣੇ ਕੰਮ ਆਪ ਹੀ ਕਰੋਗੇ ਨਾ ਤੁਸੀਂ
ਹਾਂਜੀ ਕਰਾਨਾ ਮੈਂ ਕੰਮ ਓਦਾਂ
ਅੱਛਾ ਚਲੋ ਵਧੀਆ ਗੱਲ ਐ ਕਰਾਂਦੇ ਹੋ ਤੇ ਫੇਰ ਬਹੁਤ ਵਧੀਆ ਗੱਲ ਹੈ, ਹਾਂ ਆਦਤ ਹੋ ਜੇਗੀ ਨਾ ਫੇਰ ਕਰਨ ਦੀ
ਹਾਂਜੀ ਉਹ ਮੈਂ ਛੁੱਟੀਆਂ ਚ ਮਾੜਾ ਵਿਹਲਾ ਸੀ ਤੇ ਤਾਂ ਗੇਮ ਭਰੀ ਸੀ ਮੈਂਕਿਆ ਚੱਲ
ਅੱਛਾ ਨਹੀਂ ਨਹੀਂ ਗੇਮ ਵੀ ਚਲੋ ਖੇਡੋ ਆਪਣਾ ਇੰਜੋਏ ਲਈ ਲੇਕਿਨ ਲਿਮਿਟ ਮਨੂੰ ਗੇਮ ਨੂੰ ਆਪਣਾ ਉਹ ਨਾ ਬਣਾਓ ਕਿ ਪਹਿਲਾਂ ਗੇਮ ਤੇ ਬਾਕੀ ਕੰਮ ਬਾਅਦ ਚ ਗੇਮ ਨੂੰ ਲੱਗੋ ਲਾਸਟ ਤੇ ਬਈ ਜਦੋਂ ਟਾਈਮ ਹੋਇਆ ਤੇ ਚਲੋ ਗੇਮ ਕਰ ਲਈ ਆਪ ਆਪਣੇ ਇੰਜੋਏਮੈਂਟ
ਹਾਂਜੀ ਹੋਰ ਵਧੀਆ ਸਾਰੇ
ਹਾਂਜੀ ਹਾਂਜੀ ਸਭ ਠੀਕ ਹੈ ਹੋਰ ਸਾਡੇ ਮੌਸਮ ਵੀ ਬਸ ਅੱਜ ਤੇ ਬਹੁਤ ਗਰਮੀ ਸੀ ਕੱਲ੍ਹ ਤੱਕ ਮੌਸਮ ਥੋੜ੍ਹਾ ਸਹੀਓ ਈ ਸੀ ਹਾਂਜੀ ਹਾਂ ਕੱਲ ਮੌਸਮ ਵਧੀਆ ਸੀ ਕੱਲ ਮੀਂਹ ਵੀ ਪਿਆ ਕੱਲ ਸਾਰਾ ਦਿਨ ਮਤਲਬ ਬੱਦਲ ਹੀ ਰਿਹਾ ਧੁੱਪ ਨੀ ਨਿਕਲੀ ਕੱਲ ਸਾਰਾ ਦਿਨ ਸਾਡੇ ਇੱਥੇ ਹਾਂ ਹਾਂ ਵਧੀਆ ਹੀ ਰਿਹਾ ਮੌਸਮ ਤੇ ਤੁਸੀਂ ਫਿਰ ਹਾਂ ਏਸੀ ਚੱਲਦਾ ਪਿਆ ਏਸੀ ਚਲਾਈ ਦਾ ਰਾਤੀ ਫੇਰ ਥੋੜੇ ਜਲਦੀ ਬੰਦ ਕਰ ਦੇਈ ਦਾ ਨਾ ਹਮ ਥੋੜ੍ਹਾ ਹੋ ਜਾਂਦਾ ਮੌਸਮ ਵਧੀਆ ਕਮਰਾ ਠੰਡਾ ਹੋ ਜਾਂਦਾ ਫਿਰ ਜਲਦੀ ਬੰਦ ਕਰਦੇਈ ਦਾ ਅਸੀ ਹਾਂ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੇ ਘਰ ਦਾਦਾ ਦਾਦੀ ਸਭ ਠੀਕ ਹੈ ਉਹ ਤੇ ਨੀ ਸੌਦੇ ਹੋਣ ਏਸੀ ਦੇ ਵਿੱਚ ਦਾਦਾ ਦਾਦੀ ਤੁਹਾਡੇ
ਨਹੀਂ ਨਹੀਂ ਦਾਦੀ ਨਹੀਂ ਸੌਂਦੇ ਦਾਦੂ ਨੂੰ ਕਈ ਵਾਰੀ ਗਰਮੀ ਲੱਗਦੀ ਹੈ ਅਤੇ ਉਹ ਆ
ਅੱਛਾ ਅੱਛਾ ਉਹ ਬਹਿ ਜਾਂਦੇ ਆ ਆਹ ਨਹੀਂ ਗਰਮੀ ਤੇ ਹੈ ਚਲੋ ਕਈ ਬਜ਼ੁਰਗ ਨਹੀਂ ਵੀ ਬਰਦਾਸ਼ਤ ਕਰਦੇ ਕਈਆਂ ਨੂੰ ਨਹੀਂ ਪਸੰਦ ਹੈਗਾ ਏ ਸੀ ਵਗੈਰਾ ਹਾਂਜੀ ਹਾਂ ਤੇ ਕਈ ਹੈ ਕਿ ਕਈਆਂ ਨੂੰ ਗਰਮੀ ਲੱਗਦੀ ਫਿਰ ਉਹਨਾਂ ਨੂੰ ਚਾਹੀਦਾ ਵੀ ਇਹ ਜ਼ਰੂਰੀ ਉਹਨਾਂ ਲਈ ਵੀ ਇਹ ਵੀ ਚੀਜ਼ ਹੈ ਹੋਰ ਚਲੋ ਹੋਰ ਤੁਸੀ ਸੁਣਾਓ ਅਸੀਂ ਅੱਜ ਬਣਾਈ ਅੱਜ ਨਾ ਸਾਡੇ ਛੋਟੇ ਮੇਰੇ ਬੇਟੇ ਦੀ ਨਾ ਤਬੀਅਤ ਥੋੜੀ ਖਰਾਬ ਸੀ ਪੇਟ ਉਸ ਲਈ ਬਣਾਈ ਖਿਚੜੀ ਅਸੀ ਹਾਂਜੀ
ਅੱਛਾ ਮੇਰੀ ਮੰਮਾ ਦਾ ਵੀ ਪੇਟ ਖ਼ਰਾਬ ਹੋਇਆ ਦਾ ਮਤਲਬ ਕਿ ਗੁੜ ਗੁੜ ਹੁੰਦੀ ਹੈ ਢਿੱਡ ਦੇ ਵਿੱਚ
ਹਾਂ ਪਤਾ ਨੀ ਸਾਡੇ ਘਰ ਵੀ ਤਿੰਨ ਚਾਰ ਜਣੇ ਆ ਸਭ ਦਾ ਮੌ ਚੱਲਦਾ ਪਿਆ ਹੈ ਪਤਾ ਨੀ ਕਿਉਂ ਕੀ ਇੱਕ ਕਿਹੜਾ ਵਾਇਰਲ ਆ ਰਿਹਾ
ਵਾਇਰਲ ਨਹੀਂ ਆ ਗਰਮੀ ਦੇ ਕਰਕੇ ਆ ਜ਼ਿਆਦਾ ਤੋਂ ਜ਼ਿਆਦਾ ਠੰਡੀਆਂ ਚੀਜ਼ਾਂ ਪੀਓ ਫਿਰ ਸਹੀ ਰਹੋ
ਹਾਂ ਸ਼ਾਇਦ ਹੋ ਸਕਦਾ ਵੀ ਚੀਜ਼ ਹੋ ਸਕਦੀ ਹੈ ਚਾਹ ਵਗੈਰਾ ਪੀ ਲਈ ਦੀ ਹੈ ਨਾ ਚਾਹ ਤੇ ਵੈਸੇ ਅਸੀਂ ਇੱਕ ਦੋ ਵਾਰੀ ਪੀਦੇ ਹਾਂ ਇੱਕ ਹਾਂ ਨਿੰਬੂ ਪਾਣੀ ਪੀਂਦੇ ਹਾਂ ਰੋਜ਼ ਬਣਾਈ ਦਾ ਨਿੰਬੂ ਪਾਣੀ ਬਾਰਾਂ ਇੱਕ ਵਜੇ ਨਿੰਬੂ ਪਾਣੀ ਵੀ ਨਾਸ਼ਤੇ ਤੋਂ ਘੰਟਾ ਕੁ ਬਾਅਦ ਨਿੰਬੂ ਪਾਣੀ ਬਣਦਾ ਡੇਲੀ ਰੂਟੀਨ ਹੈ ਸਾਡੀ
ਅੱਛਾ ਜੀ ਨਿੰਬੂ ਪਾਣੀ ਬਣਾਓ ਸ਼ਰਬਤ ਬਣਾਓ ਬੂੰਦ ਪਾਓ ਵਿੱਚ ਗੂੰਦ ਬੜੀ ਠੰਡੀ
ਪਾਈ ਦੀ ਹੈ ਗੂੰਦ ਉਹ ਪੀਂਦਾ ਨੀ ਗੂੰਦ ਵਾਲਾ ਨੀ ਨਾ ਉਹ ਪੀਂਦਾ ਛੋਟਾ। ਅਸੀਂ ਤਾਂ ਪੀਲਾ ਹੀ ਦਾ ਹਾਂ ਉਹ ਨੀ ਪੀਂਦਾ ਉਹਨੂੰ ਨੀ ਪਸੰਦ ਹਾਂ ਫੇਰ ਮੈਂ ਪੁਦੀਨੇ ਵਾਲਾ ਬਣਾਉਾਨਦੀ ਹ ਨਾ ਪੁਦੀਨਾ ਬਣਾ ਕੇ ਰੱਖਿਆ ਤਾਂ ਮੈਂ ਪੁਦੀਨੇ ਦੀ ਪੇਸਟ ਹਾਂਜੀ, ਉਹ ਬੜਾ ਵਧੀਆ ਨ ਫਲੇਵਰ ਆਂਦਾ ਬੜਾ ਅੱਛਾ ਹ ਹ ਹਾਂ ਉਹ ਪੀ ਲੈਂਦਾ ਫੇਰ ਵੀ ਹਾਂਜੀ ਹਾਂ ਉਹ ਬਸ ਸ ਉਹਨੂੰ ਅੱਜ ਕੱਲ੍ਹ ਫਰੀ ਉਹ ਵੀ ਗਿਆ ਦਾ ਆਪਣੇ ਕਜ਼ਨ ਕੋਲ ਨਾਨਕੇ ਗਿਆ ਦਾ ਉਹ ਵਾਰ ਵਾਰ ਬੁਲਾ ਰਿਹਾ ਸੀ। ਤੇ ਹੋਰ ਇੱਕ ਗਿਆ ਦਾ ਉਹਹਨੇ ਪਲੱਸ ਟੂ ਦੇ ਪੇਪਰ ਦਿੱਤੇ ਆ ਹਾਂਜੀ ਹਮ ਉੱਥੇ ਆਪਣਾ ਇੰਜੋਏ ਅੱਜ ਕੱਲ ਕਰਦਾ ਪਿਆ ਥੋੜੇ ਦਿਨ ਹੋਏ ਪਹਿਲਾਂ ਬੜਾ ਬਰਡਨ ਸੀ ਪੜ੍ਹਾਈ ਦਾ
ਹਾਂਜੀ ਅੱਜ ਕੱਲ ਪੜ੍ਹਾਈਆਂ ਦਾ ਵੜਨੀ ਬੜਾ
ਹਾਂਜੀ ਹਾਂ ਉਹ ਤੇ ਹੈ ਚਲੋ ਪੜਾਂਗੇ ਤੇ ਪੜਾਂਗੇ ਹੁਣ ਮਿਹਨਤ ਕੀਤੀ ਹੋ ਹੋਏਗੀ ਸਹੀ ਤੇ ਫਿਰ ਅੱਗੇ ਜਾ ਕੇ ਥੋੜਾ ਸਕਸੈਸ ਹੋ
ਹਾਂਜੀ ਪੁਰਾਣੇ ਮਤਲਬ ਕਿ ਜਿਹੜੇ ਪੁਰਾਣੇ ਜਮਾਨੇ ਸੀ ਨਾ ਉਹਦੇ ਵਿੱਚ ਮਤਲਬ ਸਰਕਾਰੀ ਨੌਕਰੀ ਨੂੰ ਲੈ ਕੇ ਕੋਂਪੀਟੀਸ਼ਨ ਬਹੁਤ ਹੀ ਜ਼ਿਆਦਾ ਘੱਟ ਸੀ ਨਾਲੇ ਉਦੋਂ ਪੜ੍ਹਾਈ ਵੀ ਸੌਖੀ ਹੁੰਦੀ ਸੀ ਹੁਣ ਕੋਂਪੀਟੀਸ਼ਨ ਵੀ ਵੱਧ ਗਿਆ ਤੇ ਤੇ ਪੜ੍ਹਾਈ ਵੀ ਔਖੀ ਹੋਈ
ਬਿਲਕੁਲ। ਬਿਲਕੁਲ। ਉਦੋਂ ਇੰਨੀ ਪਰਸੈਂਟੇਜ ਨਹੀਂ ਜਾਂਦੀ ਸੀ ਸਾਡੇ ਟਾਈਮ ਤੇ ਇੰਨੀ ਪਰਸੈਂਟੇਜ ਨਹੀਂ ਸੀ ਜਿੰਨੀ ਹੋਣ ਜਾਣ ਲੱਗ ਪਈ ਹੈ। ਸਾਡੇ ਟਾਈਮ ਤੇ ਸ ਸ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਸੀ ਬ ਬੜਾ ਵਧੀਆ ਜੀ‌।
ਹਾਂਜੀ।
ਆੰਟੀ ਵਾਲਿਆਂ ਨੂੰ ਪਤਾ ਹੀ ਨੀ ਉਹ ਕਿੱਥੇ ਆ ਵਿਚਾਰੇ ਅੱਜ ਕਲ ਤੇ ਹੰਡਰਡ ਪਰਸੈਂਟ ਹੋ ਗਿਆ। ਦ ਸਭ
ਹਾਂਜੀ ਹੁਣ ਜਿਹੜਾ ਬੱਚਾ ਵਿਚਾਰਾ ਡਾਕਟਰ ਬਣਨਾ ਚਾਹੁੰਦਾ ਉਹ ਪੇਪਰ ਲੀਕ ਹੋਈ ਜਾਂਦੇ ਵ ਕੋਈ
ਹਮ ਆਹ ਇਹ ਬੜਾ ਸਿਸਟਮ ਖਰਾਬ ਚੱਲਦਾ ਪਿਆ ਅੱਜ ਕੱਲ ਪਤਾ ਨੀ ਕੀ ਚੱਲ ਰਿਹਾ। ਕੋਈ ਪੇਪਰ ਲੀਕ ਹੋ ਜਾਂਦੇ ਬੱਚੇ ਇੰਨਾ ਮਿਹਨਤ ਕਰਦੇ ਆ ਜਾਂਦੇ ਆ ਤੇ ਉਸ ਦਿਨ ਪੇਪਰ ਹੀ ਨੀ ਹੁੰਦਾ ਜੀ ਪੋਸਟਬੋਨ ਹੋ ਗਿਆ ਉਹ ੱਚਿਆਂ ਦੀ ਮਿਹਨਤ ਖ਼ਰਾਬ ਯਾਦ
ਹਾਂਜੀ ਕਈ ਵਾਰੀ ਮਤਲਬ ਕਿ ਬੇਵਜਹੀ ਪੋਸਟਪੋਨ ਕਰ ਦਿੰਦੇ ਆ ਕਈਆਂ ਨੂੰ ਪਤਾ ਲੱਗਦਾ ਜਾਂ ਨਹੀਂ ਲੱਗਦਾ ਜਿਹਨਾਂ ਨੂੰ ਲੱਗਦਾ।
ਹਾਂਜੀ ਹਾਂਜੀ ਹਾਂ ਨਹੀਂ ਕਈ ਵਿਚਾਰੇ ਦੂਰੋਂ ਆਉਂਦੇ ਆ ਕੋਈ ਕਿੱਧਰੋਂ ਆ ਰਹਾ, ਕਿੱਧਰੋਂ ਆ ਰਿਹਾ ਨਹੀਂ ਪਤਾ ਲੱਗਦਾ ਕਈ ਵਾਰੀ ਕਈ ਪ੍ਰੋਬਲਮਸ ਹੋ ਜਾਂਦੀਆਂ ਘਰਾਂ 'ਚ ਹਾਂਜੀ ਹਾਂ ਚਲੋ ਇਹ ਹੈ ਕਿ ਬੱਸ ਤੁਹਾਨੂੰ ਥੋੜ੍ਹਾ ਅਵੇਅਰ ਰਹਿਣਾ ਪਏਗਾ ਆਪਣੇ ਜਿਹੜਾ ਅਸੀਂ ਅੱਜ ਕੱਲ੍ਹ ਫੋਨ 'ਤੇ ਸਭ ਇਨਫੋਰਮੇਸ਼ਨ 'ਤੇ ਆ ਜਾਂਦੀ ਹੈ। ਜਿਹੜਾ ਆਪਾਂ ਅਸੀਂ ਆਪਣੇ ਗੇਮਾਂ ਵੱਲ ਨਾ ਧਿਆਨ ਕਰਕੇ ਤੇ ਉਧਰ ਥੋੜ੍ਹਾ ਧਿਆਨ ਰੱਖੀਏ ਤੇ ਸਭ ਕੁਛ ਪਤਾ ਚੱਲ ਜਾਂਦਾ। ਜੇ ਅਸੀਂ ਥੋੜੇ ਢਿੱਲੇ ਹੋ ਗਏ। ਕੇਅਰਲੈਸ ਹੋਏ ਤੇ ਫੇਰ ਮੌਕੇ ਕੱਥੋਂ ਨਿਕਲ ਜਾਂਦਾ। ਇਹ ਆ ਜ਼ਰੂਰ ਹਾਂ ਇਹ ਜ਼ਰੂਰ ਹੈ ਹਮ
ਤੁਸੀਂ ਜਾ ਰਹੇ ਹੋ ਘੁੰਮਣ
ਅਸੀਂ ਦੇਖੋ ਸ਼ਾਇਦ ਇੱਕ ਦੋ ਦਿਨਾਂ ਤੱਕ ਬਣਆ ਰਹੀ ਹੈ, ਕੋਈ ਸਲਾਹ ਜੇ ਪਹੁਚ ਆਵਾਂਗੇ ਤੇ
ਹਾਂਜੀ ਇਹੀ ਦਿਨ ਹੁੰਦੇ ਆ ਘੁੰਮਣ ਦੇ
ਆ ਬਸ ਹੈ ਸ਼ੁਰੂ ਸੀ ਹਾਂਜੀ ਹਾਂਜੀ ਹਾਂ ਇਹ ਤੇ ਹੈ ਲਾਸਟ ਤਾਂ ਫੇਰ ਬਰਸਾਤਾਂ ਹੋ ਜਾਣੀਆਂ ਬਰਸਾਤ ਚ ਤਾਂ ਜਾਣਾ ਹੀ ਨਹੀਂ ਚਾਹੀਦਾ ਨਾ ਕਿਤੇ ਤੇ ਵੀ ਹਮ ਹਾਂ ਬਰਸਾਤ ਬਰਸਾਤਾਂ ਚ ਬਾਹਰ ਨਹੀਂ ਜਾਣਾ ਚਾਹੀਦਾ
ਹਾਂਜੀ
ਉਹ ਨਾ ਅੱਜ ਕੱਲ੍ਹ ਬੜੇ ਹਾਦਸੇ ਹੁੰਦੇ ਆ ਫਿਰ ਡਰ ਲੱਗਦਾ ਸੁਣ ਕੇ ਵੀ ਇਸ ਤੋਂ ਚੰਗਾ ਛੁੱਟੀਆਂ ਹੋਈਆਂ ਤੇ ਬਸ ਪਹਿਲੇ ਮਹੀਨੇ ਚ ਹੀ ਹੋ ਹੋ ਜੂਨ ਵਾਲੇ ਜੁਲਾਈ ਚ ਤਾਂ ਬਿਲਕੁਲ ਨਹੀਂ ਕਿਤੇ ਜਾਣਾ ਚਾਹੀਦਾ ਜੂਨ ਦੇ ਐਂਡ ਵੀ ਹੋਗੇ
ਤੁਹਾਡੀ ਆਵਾਜ਼ ਨਾ ਥੋੜ੍ਹੀ ਜਿਹੀ ਸਲੋਅ ਹੋ ਗਈ ਮਾੜਾ ਫ਼ੋਨ ਆਪਣੇ ਕੋਲ ਕਰੋ
ਅੱਛਾ ਠੀਕ ਹੈ ਚਲੋ ਕੋਈ ਨਹੀਂ ਜੀ ਉਹ ਹੋ ਗਿਆ ਸੀ ਮੇਰਾ ਕੜਾ ਹਮ
ਅੱਛਾ ਜੀ
ਹੋਰ ਸੁਣਾਓ ਕੀ ਕਰਦੇ ਪਏ ਤੁਹਾਡੇ ਮੰਮੀ ਪਾਪਾ ਠੀਕ ਹੈ।
ਹਾਂਜੀ ਉਹ ਹਾਂਜੀ ਮੈਂਜੇ ਰੋਟੀ ਖਾਣੀ ਆ ਆਵਾਜ਼ ਦੇਵੇ ਨੇ ਮੰਮਾ
ਅੱਛਾ, ਅੱਛਾ ਚਲੋ ਠੀ ਅੱਛਾ, ਅੱਛਾ। ਠੀਕ ਹੈ। ਚਲੋ ਆਹ ਰੋਟੀ ਵੀ ਟਾਈਮ ਸਿਰ ਖਾਣੀ ਚਾਹੀਦੀ ਲੇਟ ਹੀ ਅਸੀਂ ਤੇ ਖਾ ਲੈਂਦੇ ਹਾਂ। ਸਾਢੇ ਕੁ ਅੱਠ ਵਜੇ ਹਮ ਬਾਕੀ ਸਭ ਦਾ ਉਹ ਆਪਣਾ ਸਿਸਟਮ ਹੈ। ਆਪਣਾ -ਆਪਣਾ ਟਾਈਮ ਟੇਬਲ ਹੁੰਦਾ। ਹਮ। ਹੋਰ ਛੋਟੇ ਰੋਟੀ ਪੈਣ ਦੀ ਤੁਸੀਂ ਮਦਦ ਕਰਦੇਓ ਆਪਣੀ ਸਟੱਡੀ ਦੇ ਵਿੱਚ ਉਹਦੀ
ਜਿਹੜਾ ਉਹ ਲੇਡੀੇ ਹੋਮਵਰਕ ਆਇਆ ਸੀ ਉਹਨੇ ਦੋ ਮਈ ਦੇ ਵਿੱਚ ਖਤਮ ਕਰਤਾ ਹੈਥ
ਅੱਛਾ ਐਡੀ ਜਲਦੀ ਵਧੀਆ। ਚੱਲ ਫਿਰ।
ਹੋਰ ਉਹ ਦਿਨ ਰਾਤ ਇੱਕ ਕਰਕੇ ਉਹਨੇ
ਅੱਛਾ, ਵਾਹ! ਬਹੁਤ ਅੱਛੀ ਗੱਲ ਹੈ ਫੇਰ ਤੇ ਉਹ ਜਾਹੀ ਕੁੁਰੀਈ। ਮੈਂ ਵੀ ਆਪਣੇ ਬੱਚੇ ਨੂੰ ਕਹਿ ਰਹੀ ਹਾਂ ਵੀ ਕਰ ਲੈ ਕਰ ਲੈ ਖਤਮ ਕਿਸੇ ਵੇਲੇ ਮੂਡ ਹੁੰਦਾ ਦੇ ਕਾਰਨ ਬੈਠ ਜਾਂਦਾ ਫੇਰ ਭੱਜ ਜਾਂਦਾ ਇੱਧਰ ਉੱਧਰ
ਹਾਂਜੀ -ਹਾਂਜੀ।
ਵਧੀਆ ਗੱਲ ਫ ਖਤਮ ਹੋ ਗਿਆ ਤੇ ਟੈਨ ਖਤਮ
ਹਾਂਜੀ।
ਚਲੋ ਠੀਕ ਹੈ ਤੁਹਾਨੂੰ ਮਿਲਿਆ ਦਾ ਕੋਈ
ਹਾਂਜੀ ਮੈਨੂੰ ਵੀ ਦੋ ਤਿੰਨ ਸਬਜੈਕਟਸ ਦਾ ਮਿਲ ਜਿਆਦਾ ਕਿਉਂਕਿ ਗਿਆਰਵੀਂ ਦੇ ਵਿੱਚ ਸਬਜੈਕਟ ਘੱਟ ਜਾਂਦਾ।
ਹਾਂਜੀ ਹਾਂ ਫੇਰ ਉਹ ਪ੍ਰੋਜੈਕਟ ਵਗੈਰਾ ਮਿਲੇ ਹੋਣੇ ਨਾ ਤੁਹਾਨੂੰ ਵੀ ਵੱਡ ਸ਼ਹਿਬ ਬਲਦਾ ਹੀ
ਹਾਂਜੀ।
ਠੀਕ ਹੈ ਜੀ ਕਰਨਾ ਚਾਹੀਦਾ ਆਪਣਾ ਕੰਮ ਟਾਈਮ ਸੇਮ ਕਰ ਲਉ ਤੇ ਚੰਗਾ ਫਿਰ ਘੁੰਮਣਾ ਫਿਰਨਾ ਵੀ ਫ ਹੋਗਾ। ਹਾਂ।
ਹਜੇ ਵੈਸੇ ਵਾਧੂ ਦਿਨ ਪਏ ਨੇ ਹੋ।
ਹਾਂ ਚਲੋ ਉਹ ਤੇ ਹੁੰਦਾ ਹੀ ਹੈ ਪਰ ਚਲੋ ਥੋੜਾ ਬਹੁਤ ਕੰਮ ਵੀ ਕਰਨਾ ਵੇਖਣਾ ਹੁੰਦਾ
ਹਾਂਜੀ
ਕਹਿੰਦੇ ਚਲੋ ਆਪਣਾ ਤਰੀਕੇ ਨਾਲ ਕਰੋ ਕੰਮ ਮੰਮੀ ਪਾਪਾ ਦੀ ਵੀ ਹੈਲਪ ਕਰਿਆ ਕਰੋ ਹ ਠੀਕ ਹੈ ਹਾਂ ਠੀਕ ਹੈ ਜੀ ਚਲੋ ਕਰਨਾ ਫਿਰ ਟਾਈਮ ਲਗੇਗਾ ਤੇ ਫੋਨ ਕਰਨਾ, ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ।